ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ ਜੀ?
ਹਾਂਜੀ ਠੀਕ ਹੈ, ਤੁਸੀਂ ਸੁਣਾਓ ਠੀਕ ਹੋ?
ਹਾਂ-ਜੀ ਹਾਂਜੀ, ਵਧੀਆ ਘਰ ਪਰਿਵਾਰ ਠੀਕ ਹੈ?
ਹਾਂਜੀ, ਸਭ ਠੀਕ, ਬਸ ਛੁੱਟੀਆਂ ਹੋਈਆਂ ਬੱਚਿਆਂ ਨੂੰ
ਹਾਏ- ਹਾਏ, ਬੜਾ ਦਿਮਾਗ ਖਾਂਦੇ ਆ ਬੱਚੇ। ਇੰਨਾ ਦਿਮਾਗ ਖਾਂਦੇ ਆ, ਸਾਡੇ ਘਰੇ ਤੇ ਮੇਰੀ ਦੋਹਤੀ ਆਈ ਦੀ ਹੈ।
ਹਾਂਜੀ।
ਇੱਕ ਮਿੰਟ ਨਹੀਂ ਟਿੱਕਦੀ, ਨਾ ਟਿੱਕੇ, ਨਾ ਟਿਕਣ ਦੇਵੇ।
ਬਸ ਇੰਝ, ਛੋਟੀ ਹੈ, ਛੋਟੀ ਹੋਣੀ ਹੈ ਨਾ?
ਹਾਂਜੀ -ਹਾਂਜੀ, ਛੋਟੀ ਹੈ, ਢਾਈ ਕੁ ਸਾਲ ਦੀ ਹੈ।
ਅੱਛਾ- ਅੱਛਾ।
ਤੇ ਇਨਾਂ ਤੰਗ ਕਰਦੀ ਹੈ, ਸਵੇਰੇ ਆਪਣੇ ਨਾਨੂ ਦੇ ਮਗਰ ਪੈ ਜਾਂਦੀ ਹੈ। ਕਿ ਮੈਂ ਮੈਨੂੰ ਨਵਾਓ, ਮੈਨੂੰ ਕਰੋ, ਨਵਾਉਣਗੇ। ਫਿਰ ਕਹੇਗੀ ਮੈਂ ਬਾਬਾ ਘਰ ਜਾਣਾ ਨਾਲ, ਜੈ- ਜੈ ਕਰਨ ਜਾਣੀ ਹੈ। ਜਦੋਂ ਜਾਂਦੀ ਹੈ, ਇੱਕ ਘੰਟਾ ਉਧਰੋਂ ਆਣ ਨੀ ਦਿੰਦੀ। ਹੋਰ ਉੱਥੇ, ਉਹ ਵਜਾਣ ਵਾਲੇ ਹੁੰਦੇ ਨਾ, ਜਿੰਝ ਆਪਾਂ ਕੋਈ ਪਾਠ ਵਗੈਰਾ, ਕਰਦੇ ਫਿਰ ਡਮਡਮ ਜੇ ਵਜਾਂਦੇ ਆ ਤਾਂ ਉਹ ਹਾਂਜੀ, ਵਜਾਂਦੇ ਹਾਂਜੀ, ਅਰਦਾਸ ਹੁੰਦੀ ਨਾ ਫ਼ਿਰ ਢੋਲ ਜਾ ਵੱਡਾ ਵਜਾਂਦੇ। ਐ ਉਹ ਲਗਾ ਰੇ ਹਾਂ। ਤੇ ਉਹ ਵਜਾਂਦੀ ਐ ਤੇ ਘੰਟਾ ਤੇ ਗੁਰੂ ਘਰ ਲਾ ਆਂਦੀ ਆ ਭੈਣਜੀ।
ਚਲੋ ਵਧੀਆ ਸਗੋਂ ਅੱਛੀ ਗੱਲ ਐ।
ਹਾਂ, ਨਹੀਂ ਊ ਐਵੇਂ ਸਾਡੇ ਘਰ ਰੌਣਕ ਲੱਗੀ ਸਾਡਾ ਤਾਂ ਇੰਨਾ ਜੀ ਲੱਗਾ ਦਾ ਨਾ ਸਾਨੂੰ ਤੇ ਐਵੇਂ ਚੱਲ ਵੀ ਫੇਰ
ਬੱਚਾ ਨਾ ਆਪੇ ਦਿਲ ਲਾ ਦਿੰਦਾ ਨਾ, ਸਭ ਨੂੰ ਬੱਚਾ ਆਪਣੀਆਂ ਖੇਡਾਂ ਦੱਸਦਾ, ਉਹ ਮਨ ਆਪੇ ਲੱਗ ਜਾਂਦਾ ਬੱ ਬੱਚਿਆਂ ਨਾਲ, ਅਸੀਂ ਹਾਂਜੀ ਹਮ
ਦੁੱਧੂ ਪੀਣਾ, ਨਾਨੂ ਦੁੱਧੂ ਨਾਨੀ ਦੁੱਧੂ, ਨਾਨੀ ਦੁੱਧੂ ਬਸ ਇਓ ਕਰੀ ਜਾਂਦੀ, ਫੇਰ ਦੁੱਧ ਦੇਵਾਂਗੇ, ਫਿਰ ਬਹਿ ਜਾਏਗੀ, ਮੈਂ ਸਵੇਰੇ ਨਹਾ ਕੇ ਗਈ ਹੈ ਗੁਰਦੁਆਰੇ, ਗੁੱਤਾਂ ਕਰਵਾ ਕੇ ਗਈ ਹੈ, ਨਵੇਂ ਕੱਪੜੇ ਪਾ ਗਈ ਹੈ। ਆ ਕੇ, ਵਾਟਹ ਮੇਲਨ ਖਾਧਾ, ਤਰਬੂਜ, ਫੇਰ ਕੱਪੜੇ ਗੰਦੇ
ਬਸ ਬੱਚਾ, ਪਿਆਰ ਮੰਗਦਾ ਨਾ, ਪਿਆਰ ਮਿਲਦਾ ਤਾਂ ਖੁਸ਼ ਰਹਿੰਦਾ।
ਮੇਰੇ ਕੱਪੜੇ ਗੰਦੇ, ਫਿਰ ਕੱਪੜੇ ਬਦਲੇ, ਫ਼ੇਰ, ਫਿਰ ਖਾਣ ਬਹਿ ਗਈ ਤਰਬੂਜ ਭੈਣ ਜੀ।
ਹਾਂਜੀ, ਬਸ ਸਾਡੇ ਵੀ ਹੁਣ ਐ ਛੋਟੀ, ਮੇਰੀ ਵੀ ਪੋਤਰੀ ਛੋਟੀ ਆਪਣੇ ਗਈ ਦੀ ਆ ਵਹੁਟੀ, ਸਾਡੀ ਬਾਹਰ ਤੇ ਮੇਰਾ ਸਾਡਾ ਆਪਣਾ ਨੀ ਮਨ ਲੱਗਦਾ, ਉਹਦੀ ਗੱਲਾਂ ਯਾਦ ਆਉਂਦੀਆਂ ਤੇ ਹਾਂਜੀ ਨਹੀਂ ਬੱ ਬੱਚੇ ਤਾਂ ਚਲੋ ਹੈਗੇ ਆ ਬਸ ਉਹ ਬੱਚੇ ਥੋੜੇ ਵੱਡੇ ਹੋਏ ਨਾ ਉਹ ਆਪਣੀ ਮੌਜ ਮਸਤੀ ਚ ਆਪਣੇ ਆਪ ਵਿੱਚ ਲੱਗੇ ਰਹਿੰਦੇ ਆ ਤੇ ਐ ਛੋਟੇ ਜਿਹੜੀ ਮੇਰੀ ਪੋਤਰੀ ਛੋਟੀ ਉਹ ਤਾਂ ਬਸ ਸਾਡੇ ਢਿੱਡ ਤੇ ਬਹਿ ਜਾ ਮਸਤੀਆ ਕਰਦੀ ਐ। ਉਹ ਆਪਣਾ ਵੀ ਨੀ ਮਨ ਉਹਨੂੰ ਮੈਂ ਕਿਹਾ ਤੈਨੂੰ ਹੁਣ ਦੇਰ ਹੋ ਗਈ ਬੜੀ ਉਹ ਨੂੰ ਵੀ ਕਹਿੰਦੇ ਬਸ ਹੁਣ ਆ ਜੇਗੀ ਕੋਈ ਨੀ।
ਆਪਾਂ ਤਾਂ ਕਹੀ ਜਾਂਦੇ ਸੀ ਕਹਿੰਦੇ ਆਪਣੇ ਬੱਚੇ ਸੀਂ ਇੰਜ ਹੀ ਪਲ ਗਏ ਪਤਾ ਹੀ ਲੱਗਾ ਬੱਚੇ ਪੱਲੇ ਕਿ ਆ ਉਹਨਾਂ ਨੂੰ ਦੇਣਾ ਕੋਈ ਚੀਜ਼ ਦੇ ਕੇ ਬਿਠਾ ਦੇਣਾ ਭੁਜੀਆ ਬਦਾਣਾ ਦੇ ਦੇਣਾ ਜਾਂ ਕੋਈ ਬਿਸਕੁਟ ਦੇ ਕੇ ਬਿਠਾਣਾ। ਤੇ ਰਾਮ ਨਾਲ ਬੈਠੇ ਖਾਈ ਜਾਂਦੇ ਸੀ ਕੋਈ ਪਤਾ ਹੀ ਨੀ ਲੱਗਦਾ ਸੀ। ਕਹਿੰਦੇ ਅੱਜ ਕੱਲ੍ਹ ਦੇ ਬੱਚੇ ਤੇ ਕਹਿੰਦੇ ਕੰਨਾਂ ਨੂੰ ਹੱਥ ਲਵਾਈ ਬੈਠੇ।
ਚੀਜ਼ਾਂ ਲੈ ਲੈ ਕੇ ਘੁੰਮੀ ਜਾਣਗੇ ਖਾਈ ਜਾਣਗੇ ਬਸ ਜਾਂ ਰੋਡ ਦੇਣਗੇ ਹੋਰ ਕੀ।
ਕਦੇ ਬੱਚੇ ਨੂੰ ਇਹ ਕਿੰਨਾ ਪਤਾ ਮੇਰੇ ਹੈਂਡ ਗੰਦੇ ਹੋ ਗਏ ਮੇਰੇ ਮਾਊ ਥ ਗੰਦਾ ਹੋ ਗਿਆ ਪਹਿਲੇ ਮੈਂ ਕਹਿੰਦਾ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਪਹਿਲੇ ਬੱਚੇ ਸਾਰੀ ਮਿੱਟੀ ਚ ਫਿਰੀ ਜਾਂਦੇ ਸੀ।
ਮੇਰੀ ਵੀ ਮੈਂ ਵੀ ਆਪਣੀ ਗੁੜੀਆਂ ਨਾਲ ਗੱਲ ਕੀਤੀ ਨਾ ਛੋਟੀ ਸਾਡੀ ਵੀ। ਤੇ ਅਸੀਂ ਵੀਡੀਓ ਕੋਲ ਕੀਤੀ ਤਾਂ ਦੋ ਤਿੰਨ ਦਿਨ ਹੋ ਗਏ। ਤੇ ਮੈਂ ਆਪਣਾ ਸਿਰ ਧੋਤਾ ਦਾ ਸੀ। ਤੇ ਮ ਉਹ ਮੇਰੇ ਕਾਕੇ ਨੇ ਵੀਡੀਓ ਕਾਲਿੰਗ ਕਰਵਾਈ ਕਹਿੰਦੀ ਦਾਦੀ ਆਪਣੀ ਪੋਨੀ ਕਰੋ ਪੋਨੀ ਕਰੋ। ਵਾਲ ਖੁੱਲੇ ਦੇਖ ਕੇ ਨਾ ਮੈਨੂੰ ਹਾਂਜੀ ਤੇ ਨਾਲ ਮੈਨੂੰ ਕਹਿਣ ਲੱਗ ਗਈ ਦਾਦੀ ਪੋਨੀ ਕਰੋ ਪੋਨੀ ਕਰੋ। ਉਹਨੂੰ ਪਤਾ ਵੀ ਵਾਲ ਕੇ ਖੁੱਲੇ ਆ ਮੇਰੇ ਤੇ ਬੜੀ ਹਾਂ ਕਿੰਨੀ ਦੇਰ ਮੈਂ ਬਸ ਇਹਦੇ ਗੱਲਾਂ ਹੀ ਕਰਦੀ ਰਹੀ।
ਹੂੰ, ਨਹੀਂ ਵਧੀਆ ਅੱਜ ਕੱਲ ਬੱਚੇ ਵੀ ਨਾ ਪਿਆਰੇ ਲੱਗਦੇ ਆਪਾਂ ਕਹਿ ਦਿੰਦੇ ਪਹਿਲੇ ਬੱਚਿਆਂ ਨਾਲੋਂ ਹੁਣ ਤੇ ਅੱਜ ਕੱਲ੍ਹ ਦੇ ਬੱਚੇ ਬੜੇ ਐਕਟਿਵ ਐ ਇੰਨੇ ਤੇਜ਼ ਐ।
ਕਹਿੰਦੇ ਨਾ ਵੀ ਵੱਡਿਆਂ ਦੀ ਕਹਾਵਾਤ ਐ ਨਾ ਵੀ ਮੋਹ ਨਾ ਲਵੇ ਪਿਆਰੇ ਲੱਗਦੀ।
ਪਿਆਜ ਵੀ ਪਿਆਰ ਲੈਣੀ ਐ ਨਾਨੂੰ ਵਾਟਰਮੈਲਨ ਲੈਣਾ ਐ ਨਾਨੂੰ ਵੀ ਫਟਾਫਟ ਜਾਂਦੇ ਆ ਨਾਲ ਲਿਆ ਕੇ ਦੇਈ ਜਾਂਦੇ ਆ ਨਾਨੂ ਕਦੇ ਕਹਿੰਦੇ
ਫਰੂਟ ਦੀ ਸ਼ਕੀਨ ਐ ਨਾ ਫਰੂਟ ਦੀ।
ਹਾਂ, ਤੇ ਰਾ ਹੁਣ ਇਹਦੇ ਵਾਸਤੇ ਫਰੂਟ ਤਾਂ ਖਾਏਗੀ ਖਾਏਗੀ ਫੇਰ ਹੁਣ ਇਹਦੇ ਵਾਸਤੇ ਕੁਲਫੀ ਵੀ ਬਣਾਉਂਗੀ ਘਰੇ ਅਸੀਂ ਬਜ਼ਾਰੀ ਨੀ ਲੈ ਕੇ ਦਿੰਦੇ ਆਈਸਕ੍ਰੀਮ ਵਗੈਰਾ ਨੂੰ ਘਰੇ ਬਣਾ
ਜਿਹੜੇ ਵੀ ਬੱਚੇ ਦੇਹਾਏ ਨਾ ਮੇਰੇ ਦੂਸਰਾ ਸਾਡਾ ਘਰ ਹੈ ਨਾ ਆਪਣਾ, ਤੇ ਉੱਧਰੋਂ ਦੇਹਾਇਆ ਤਿੰਨ ਡੱਬੇ ਲਿਆਉਦੇ ਸਨ ਉਹਨ ਬਣਾਏ ਘਰ ਬਾਜ਼ਾਰੀ ਸਕੂਲ ਫੇ ਵਾਲਿਆ ਉਹ ਕਹਿੰਦੇ ਦਾਦੀ ਤੁਸੀਂ ਵੀ ਲਿਆਓ ਮੈਂ ਕਿਹਾ ਠੀਕ ਹੈ ਮੈਂ ਵੀ ਲਿਆਵਾਂਗੀ
ਨਹੀਂ ਅਸੀਂ ਤਾਂ ਇਹਦੇ ਵਾਸਤੇ ਰੋਜ ਇੱਕ ਦਿਨ ਛੱਡ ਕੇ ਬਣਾ ਦਿੰਦੇ ਹਾਂ ਉਹਦੇ ਚ ਕੁਲਫਲੀ ਲਈ ਨਾ ਡੱਬਾ ਮਿਲਦਾ ਉਹ ਚ ਅਠ
ਹਾਂ ਉਹੀ ਦੇਖ ਕੇ ਆ ਨਾ ਉੱਧਰ।
ਤੇ ਰੋਜ਼ ਹਾਂ ਹਾਂ ਤੀਲੀਆਂ ਲੱਗੀਆਂ ਤੇ ਤੇ ਉਹ ਰਾਤ ਨੂੰ ਡੇਲੀ ਦੇ ਵਾਸਤੇ ਇਨੇ ਖਾ ਕੇ ਸੋਹਣੀ ਹੁੰਦੀ ਐ ਕਹੇਗੀ ਨਾਨੂ ਆਈਸ ਕਰ੍ਰੀਮ ਨਾਨੂ ਆਈਸ ਕਰ੍ਰੀਮ ਫੇਰ ਅਸੀਂ ਇਹ ਚ ਬਨੈਨਾ ਵਗੈਰਾ ਜਾਂ ਮੈਂਗੋ ਪਾ ਕੇ ਤੇ ਉਹ ਬਣਾ ਕੇ ਹੂੰ, ਡਰਾਈ ਫਰੂਟ ਵਗੈਰਾ ਪਾ ਕੇ ਨਾ। ਹਾਂ, ਬਹੁਤ ਇੰਨੀ ਸਵਾਦ ਬਣਦੀ ਤਾਂ ਬਾਜ਼ਾਰ ਨੂੰ ਫੇਲ ਕਰੀ ਜਾਂਦੀ ਐ।
ਹਾਂਜੀ, ਆਪਣੇ ਘਰ ਦੀ ਠੀਕ ਰਹਿੰਦੀ ਨਾ ਅੱਜ ਕੱਲ੍ਹ ਬਜ਼ਾਰੀ ਵਾਸਤੇ ਵੀ। ਕੈਮੀਕਲ ਵਗੈਰਾ ਪਾ ਦਿੰਦੇ ਆ ਉਹ ਬੱਚਿਆਂ ਨੂੰ ਖ਼ਰਾਬ ਕਰਦੇ ਆ ਗਲੇ ਗੁਲੇ। ਤੇ, ਹਾਂਜੀ ਘਰ ਬਣਾ ਲੋ ਨਾ ਠੀਕ ਰਹਿੰਦੀ ਹੈ
ਕੋਈ ਪਤਾ ਨੀ ਲੱਗਦਾ ਵਿ ਲਿਖ ਖਾਵੇ ਲੱਗੀ ਰਹਿੰਦੀ ਹੈ, ਨਾਨੀ ਜੂਸ਼, ਨਾਨੀ ਜੂਸ਼, ਨਾਨੀ ਆਈ ਸ਼ਕ ਨ ਬਸ ਇਹੀਓ ਕੁਛ ਗੱਲ ਨ ਕਰਦੀ ਰਹਿੰਦੀ ਹੈ
ਹੋਰ, ਬਸ ਬੱਚਿਆਂ ਨੂੰ ਰੌਣਕ ਲੱਗੀ, ਦੇ ਕੁਛ ਬੱਚਿਆਂ ਨੂੰ ਚੋਗਾ ਜਾਗਾ ਮਿਲਦਾ ਰਹੇ ਖੁਸ਼ ਰਹਿੰਦੇ ਆ ਬੱਚੇ
ਹਾਂ ਅੱਜ ਕੱਲ੍ਹ ਦੇ ਬੱਚੇ ਆਂ ਨਾ ਕੁਛ ਦਾ ਰਵੇਂ ਫੇਰ ਲੱਗੇ ਰਹਦੇ ਆ ਫਿਰ ਉਹਨ ਇਹ ਕਹਿੰਦੀ ਮੇਰੇ ਨਾਲ ਇੱਕ ਬੰਦਾ ਚਾਹੀਦਾ ਖੇਲਣ ਨੂੰ
ਹਾਂ ਉਹ ਕੱਲੀ ਆ ਨਾ ਕੱਲੀ ਹੋਣੀ ਨਾ ਤੁਹਾਡੇ ਉਧਰ
ਹਾਂਜੀ- ਹਾਂਜੀ ਸਾਨੂੰ ਤੇ ਆਉਂਦਾ ਨਾ ਕੰਮ ਦੇ ਬਾਅਦ ਚੋਂ ਆਪੇ ਹੋ ਹੀ ਜਾਣਗੇ ਇਹਦੇ ਨਾਲ ਲੱਗੇ ਰਹੋ
ਹਾਂ ਚਲੋ ਕੋਈ ਨੀ ਬੱਚਾ ਬਾਹਰੋਂ ਆਇ ਉਹਦਾ ਮਨ ਵੀ ਤੇ ਲਾਉਣਾ ਨਾ
ਨਹੀਂ -ਨਹੀਂ ਵਧੀਆ ਅਸੀਂ ਇਹਦੇ ਨਾਲ ਨੂੰ ਵੀ ਨਹੀਂ ਸੋਚਦੇ ਹੁਣ ਦੇਖੋ ਇਹਦ ਕਨ ਬੈਠੇ ਆ ਕੰਮ ਨੂੰ ਹਲੇ ਗਏ ਨੀ
ਅੱਛਾ, ਅੱਛਾ ਠੀਕ ਹੈ
ਆਾਂ ਇੰਨੇ ਨਾਲ ਲੱਗੇ ਰਹਿਣਾ ਉਹਨੇ ਕੋਈ ਨੀ ਕਹਿੰਦਾ ਕੋਈ ਨੀ ਘੰਟਾ ਨੂੰ
ਹਾਂ ਚਲੋ ਕੋਈ ਨੀ ਉਹਨਾਂ ਦਾ ਵੀ ਮਨ ਲੱਗਾ ਰਹਿੰਦਾ ਬੱਚਿਆਂ ਨਾਲ ਰੌਣਕ ਹੋ ਜਾਂਦੀ ਹੈ
ਚਲੋ ਰੌਣਕਾਂ ਲੱਗੀ ਨੇ ਘਰ ਚ
ਇਹ ਤੇ ਹੀ ਹੁਣ ਜੈਸੀੇ ਸੱਤ ਵਗਾਰਿਆਂ ਦੇ ਬੱਚੇ ਨੂੰ ਪਿਆਰ ਕਰਾਂਗੇ ਇਹ ਤਾਂ ਫਿਰ ਬੱਚਾ ਸਾਡਾ ਆਪਣਾ ਹੈ ਉਹਨੇ ਤਾਂ ਸਾਰਾ ਲੈਣੇ ਹਾਂਜੀ, ਕਰਦੇ ਆ ਕਿ ਬਹੁਤ ਕਰਦੇ ਆ ਬੜਾ ਜ਼ਿਆਦਾ ਕਰਦੇ ਆ
ਅੱਛਾ
ਹੋਰ ਬੜਾ ਲੜਦਾ ਦੇ ਆ ਹਰ ਗੱਲ ਤੋਂ ਲੜਦੇ ਆ, ਉਹ ਕੁੜੀ ਸਾਡੀ ਉਹ ਬੜੀ ਭੈੜੀ ਆ ਉਹ ਹੁਣ ਮੇਰੀ ਛੋਟੀ ਪੋਤਰੀ ਜਿਹੜੀ ਗਏਦੀ ਹੈ ਨਾ ਬਾਹਰ ਉਹਦਾ ਰੂਪ ਉਤਾਰ ਲੈਦਾ ਉਹਨੇ ਮੈਨੂੰ ਚੁੱਕੋ ਉਹਦਾ ਰੂਪ ਧਾਰਦੀ ਹੈ ਮੈਨੂੰ ਚੁੱਕੋ ਮੈਂ ਮੈਨੂੰ ਝੋਲੀ ਜ ਬਾਹ ਕੇ ਖਵਾਓ, ਅਸੀਂ ਹਸਣੇ ਮੈਂ ਕਿਹਾ ਤੂੰ ਛੋਟੀ ਬਣ ਗਈ ਆ ਮੈਨੂੰ ਚੁੱਕ ਲਓ, ਮਾਂ ਨੂੰ ਬਹੁਤ ਪਰੇਸ਼ਾਨ ਕਰਦੀ ਆਪਣੀ
ਅੱਛਾ ਬੱਚੇ ਤਾਂ ਤੰਗ ਵੀ ਕਰਦੇ ਨਾ ਕੁੱਝ ਵੈਸੇ ਹੀ ਬੱਚੇ ਲੱਗੇ ਰਹਿੰਦੇ
ਆਹ ਵ ਛੁੱਟੀਆਂ ਨਾ ਚੋੜੇ ਹੋ ਜਾ ਨਾ ਘਰ ਆ ਕੇ
ਘਰੇ ਰਹਿ ਕੇ
ਉਹ ਧਿਆਨ ਹੋਰ ਬਸ ਜਾਂਦਾ ਜਿਦਾਂ ਵੱਲ ਧਿਆਨ ਆ ਜਾਂਦਾ
ਹਾਂਜੀ ਜਿੱਦਾਂ ਫੇਰ ਘਰੇ ਬ ਜਿੱਦਾਂ ਵੀ ਨਾ ਬੱਚੇ ਦੀਆਂ
ਕਦੇ ਮੈਨੂੰ ਲੀਚੀਆਂ ਲਿਆ ਦੋ ਕਦੇ ਮੈਂ ਆਲੂ ਬੁਖਾਰ ਖਾਂਣਾ ਤੇ ਹੁਣ ਲੀਚੀਆਂ ਪਈਆਂ ਆਲੂ ਬੁਖਾਰੇ ਪਏ ਆ, ਉਹ ਤਰਬੂਜ਼ ਪਿਆ ਉਹ ਨੀ ਖਾਣਾ, ਹੁਣ ਕੁਛ ਹੋਰ ਡਿਮਾਂਡ ਹੁੰਦੀ ਪਈ ਹੈ ਮੈਂ ਕਿਹਾ ਕੋਈ ਨਹੀਂ ਤੂੰ ਪਹਿਲੇ ਆ ਮੁਕਾ ਫਿਰ ਕਲ ਲਿਆਵਾਂਗੇ
ਹਾਂ ਸਹੀ ਗੱਲ ਹੈ ਫਿਰ ਐਵੇਂ ਨੇ ਇਨਾ ਰੱਖ ਕੇ ਵੀ ਫੇਰ ਖਰਾਬ ਹੋ ਜਾਂਦਾ ਤਰਬੂਜ਼ ਵਗੈਰਾ ਤੇ ਕੱਟ ਲਉਦੇ
ਲੀਚੀਆਂ ਖਾਂਦੇ ਰਹੇ ਰਾਤ ਤਕ ਉਹ ਪਾਪਾ ਦੇ ਮਗਰ ਪਈ ਜੀ ਲੈ ਆਏ ਆਲੂ ਬਖ਼ਾਰੇ ਪਰਸੋਂ ਲਿਆਂਦੇ
ਤੋ ਮੇਰੇ ਹਿੱਸੇ ਤੇ ਪਏ, ਮੈਂ ਕਿਹਾ ਚੱਲ ਮੈਂ ਠਹਿਰ ਕੇ ਖਾਵਾਂਗੀ
ਤੇ ਉਪਰ ਵਾਲੀ ਜਗ੍ਹਾ
ਨਹੀਂ ਹਾਂਜੀ ਉਹ ਜੜ੍ਹ ਤੋਂ ਨਾ ਝਾਤੀ ਮਾਰ- ਮਾਰ ਕੇ ਫੇਰ ਦਿੰਦੇ ਆ ਨਾ
ਹਾਂ ਜੜ ਤੋਂ ਨਾ ਚੰਗੀ ਤ ਬਰੀਕ-ਬਰੀਕ ਹੁੰਦੇ ਕੀੜੇ
ਉਹੀ ਮੈਂ ਦੇਖ ਕੇ ਦਿੰਦੇ ਹਾਂ ਵੇਖਦੇ ਹੁੰਦੀ ਵਹੁਟੀ ਉਹ ਕੋਲ ਬਹਿ ਕੇ ਖਵਾਉਂਦੀ ਹੈ ਨਾ ਦੇਖ -ਦੇਖ ਕੇ
ਹਾਂ -ਹਾਂ
ਮੇਨ ਜੜ ਹੀ ਪਹਿਲੇ ਦੇਖੇਗੀ ਤੇ ਫੇਰ ਖੋਲਦੀ ਹੈ।
ਫੇਰ ਉਹ ਗੁੱਦਾ ਜਿ ਲਾ ਦੇ ਦਿੰਦੇ ਆ ਨਾ ਕੋੋਲੀ ਚ ਪਾ ਕੇ। ਖਾਂਦੇ ਰਹਿੰਦੇ ਆ ਹਾਂ ਕੋ ਨਹੀਂ ਕੋਲ ਬਹਿ ਕੇ ਖਵਾਉਂਦੀ ਏ।
ਕਈ ਤਾਂ ਮਾਂ ਪਿਓ ਇਹੋ ਜਿਹੇ ਹੁੰਦੇ ਹੈ ਉਹ ਤੇ ਲੀਚੀ ਇਝ ਕੋਲੀ ਚ ਪਾ ਕੇ ਦੇ ਦਿੰਦੇ ਐ ਬੱਚਾ
ਨਈਂ-ਨਈਂ ਕਿਉਂ ਬੜਾ ਵਹਿਮ ਏ ਕੀੜਿਆਂ ਦਾ ਸਾਨੂੰ ਆਹ ਬੜਾ ਵਹਿਮ ਏ। ਫੇਰ ਮੈਂ ਹੀ ਰੌਲਾ ਪਾ ਦੇਨੀ ਹਾਂ ਮੈਂ ਕਿਹਾ ਇਹਨਾਂ ਨੂੰ ਵੇਖ
ਅੱਛਾ ਹਾਂ ਨਈ ਠੀਕ ਹੈ ਆਪਾਂ ਨੇ ਘਰੇ ਕੀ ਕਰਨਾ ਇਨਾ ਹੁੰਦਾ ਕੰਮ ਚੱਲ ਵੀ ਬੱਚੇ ਦੇ ਕੇਅਰ ਕੀਤੀ ਜਾਂਦੀ ਨਾ ਵਧੀਆ ਜਦੋ ਬ ਚੇ ਘਰੇ ਆਪਾਂ ਨੂੰ ਆ ਟਾਈਮ ਨਾਲ ਖੁਆਇਆ ਪਿਆਆ ਵੀ ਜਾਵੇ ਤੇ ਧਿਆਨ ਵੀ ਰੱਖ ਜਾਵੇ ਕੋਈ ਗੰਦੀ ਗੰਦੀ ਚੀਜ਼ ਵੀ ਨਾ ਬੱਚੇ ਖਾਨ।
ਬਸ ਹੁਣ ਖੇਡਦੇ-ਖੁਡਦੇ ਪਏ ਹੈ ਥੋੜੀ ਦੇਰ ਫਿਰ ਰੋਟੀ ਖਾਣਗੇ। ਤੇ ਫੇਰ ਬਸ ਪੜ੍ਹਾ ਲੈਗੀ ਚਾ, ਪੰਜ ਵਜੇ। ਹੋਮਵਰਕ ਵਗੈਰਾ ਕਰਾ ਲਗੀ ਨਾ ਹਾਂ।
ਹੋਰ ਤੁਸੀਂ ਆਈਸਕ੍ਰੀਮ ਵਗੈਰਾ ਬਣਾ ਲੈਂਦੇ ਹੋ ਘਰੇ ਹੀ ਰੇਡੀਮੇਡ ਹੀ ਲੈਂਦੇ ਹੋ।
ਬਸ ਘਰ ਵੀ ਕਿਸ ਕਿਸ ਟਾਈਮ ਟੈਮ ਲੱਗੇ ਬਣਾ ਵੀ ਲਈ ਦਾ ਨੀ ਨੀ ਤੇ ਬਜ਼ਾਰੀ ਲੈਦਾ ਮੁੰਡਾ ਛੋਟੇ ਵਾਲਾ। ਉਹ ਜਦੋਂ ਜੀਅ ਕਰਦਾ ਆਪੇ ਫੜ ਲਿਆਂਦਾ। ਫੇਰ ਮੈਂ ਇਹ ਕਹਿ ਦੀਨੀ ਆ ਜਾ ਲੈਈ ਅੱਜ ਹੋਰ ਲੈਦਾ ਕਦੇ ਕਦੀ ਆਈਸਕ੍ਰੀਮ ਮੰਵਾ ਲੈ ਕਦੇ ਤੀਲੇ ਵਾਲੀਆਂ ਕੁਲਫੀਆਂ ਮੰਵਾ ਲੈਨੇ ਹਾਂ।
ਹਾਂ ਉਹ ਉਹ ਵਧੀਆ ਰਹਿੰਦੀ ਸਟਿਕ ਵਾਲੀ ਕੁਲਫੀ ਹਾਂ ਉਹ ਹਾਂਜ ਜੀ ਉ ਬੜੀ ਵਧੀਆ ਲਗ
ਹਾਂ ਬਸ ਸਾਡਾ ਮੇਰਾ ਪੋਤਰਾ ਵੇਖ ਆਇਆ ਦੂਜੇ ਘਰ ਸਾਡੇ। ਤੇ ਕਹਿੰਦਾ ਮੈਨੂੰ ਦਾਦੀ ਉਹੋ ਜਿਹੇ ਆਈਸ ਕਰ੍ਰੀਮ ਵਾਲੇ ਡੱਬਾ ਲਿਆ ਕੇ ਦਿਓ। ਹਮ ਘਰ ਬਣਾਏ ਕਰਾਂਗੇ ਮੈਂ ਕਿਹਾ ਕੋਈ ਨੀ ਘਰ ਬਣਾਲਾ ਕਰਾਂਗੇ। ਹਾਂਜੀ ਬਸ ਬਾਜ਼ਾਰ ਬਾਜ਼ਾਰ ਜਾਣ ਦਾ ਆਲਸ ਆ ਜਾਂਦਾ ਨਾ ਧੁੱਪੇ ਜਾਯਾ ਨੀ ਜਾਂਦਾ। ਤੇ ਵੋਟੀ ਵੀ ਫੇਰ ਲੇਟ ਜਾਂਦੀ ਐ ਉਹ ਵੀ।
ਗੜਾ ਜਾਓ ਜੇ
ਹਾਂਜੀ ਬਣਾਏ ਸੀ ਉਸ ਦਿਨ। ਮੈਂ ਸਾਰਾ ਦੁੱਧ ਦਦ ਰਿੰਨ ਕੇ ਵਿੱਚੇ ਬਰਫ਼ੀ ਪਾ ਲੀ ਸੀ।
ਘਰੇ ਪਾਲੋ। ਤੇ ਉਹ ਨਾਲ ਬੜੀ ਵਧੀਆ ਪਾ ਦੋ ਕਾਜੂ, ਬਦਾਮ ਪਾ ਦੋ।
ਲੱਛਿਆਂ ਦੀ ਥਾਂ ਤੇ ਮੈਂ ਗੋਂਦ ਕਤੀਰਾ ਭਿਉ ਤਾ। ਉੱਤੇ ਥੋੜੀ-ਥੋੜੀ ਰੋਹਫਜਾ ਪਾਤੀ ਇੰਨੇ ਸਵਾਦ ਬਣ ਗਈ ਹਾਂ, ਦੋ ਦਿਨ ਸਾਡੀ ਚੱਲ ਗੀ ਡੱਬਾ ਭਰ ਕੇ। ਹਾਂ ਬਿਲਕੁਲ ਮੈਂ ਆਪਣੀ ਫਿੱਕੀ ਅਲਗ ਬਣਾ ਲਈ ਨਾ ਲਾਈਟ ਮਿੱਠ ਮਿੱਠੇ ਵਾਲੀ ਮੈਂ ਕਿਹਾ ਰੋਬਜਾ ਪਾ ਲਵਾਂਗੇ ਉੱਪਰ ਅਤੇ ਪਹਿਲੇ ਪੀਸ ਕੱਟੇ ਆਈਸ ਕਰ੍ਰੀਮ ਵਰਗੇ। ਉਹ ਪਲੇਟਾਂ ਪਾਏ, ਉੱਤੇ ਮੈਂ ਗੂੰਦ ਕਤੀਰਾ ਪਾ ਤਾ ਉੱਤੇ ਰੋਹਫਜਾ ਦੀ ਡੈਕੋਰੇਸ਼ਨ ਕਰਤੀ। ਤੇ ਬੱਚੇ ਇੰਨੇ ਖੁਸ਼ ਦਾਦੀ ਇਹ ਤਾਂ ਬਹੁਤ ਅੱਛੀ ਹੈ, ਬਹੁਤ ਸਵਾਦ ਹੈ ਮੈਂ ਕਿਹਾ ਅੱਛਾ।
ਜਨਵਰੀ
ਤਾਂ ਫਿਰ ਮੈਂ ਉਹਨਾਂ ਨੂੰ ਘਰ ਹੀ ਬਣਾਈ ਸੀ।
ਨਹੀਂ ਵਧੀਆ ਹੋਰ ਸਭ ਠੀਕ ਹੈ।
ਹਾਂਜੀ
ਹਾਂਜੀ ਚਲੋ ਕੋਈ ਨੀ ਚਲੋ ਤੁਸੀਂ ਰੋਟੀ ਬਣਾਓ। ਤੇ ਮੈਂ ਵੀ ਥੋੜਾ ਬਹੁਤਾ ਕੰਮ ਕਰਦੀ ਆ ਤੁਹਾਡੇ ਨਾਲ ਗੱਲਬਾਤ ਚੰਗੀ ਤਰ੍ਹਾਂ ਕਰਾਂਗੇ ਠੀਕ ਹੈ ਜੀ।
ਕੋ ਗੀ ਸਸ ਸ੍ਰੀ ਕਾਲ ਜੀ, ਸਸ ਸ੍ਰੀ ਕਾਲ।